ਹੈਲੋ।
ਸਸੀ਼ ਕਾਲ ਜੀ।
ਹਾਂਜੀ, ਸਸ਼੍ਰੀ ਕਾਲ ਜੀ, ਹੋਰ ਕਿਵੇ ਓ ਜੀ?
ਵਦੀਆ ਜੀ, ਤੂਸੀ ਦੱਸੋ?
ਹਾਂਜੀ ਜੀ, ਬੋਹਤ ਵਦੀਆ, ਹੋਰ ਘਾਰ ਪਰਿਵਾਰ ਸਬ ਠੀਕ-ਠਾਕ?
ਹਾਂਜੀ-ਹਾਂਜੀ, ਤੂਸੀ ਦੱਸੋ?
ਹਾਂਜੀ, ਬੋਸ ਵਦੀਆ ਜੀ, ਬੋਤ ਵਦੀਆ, ਹੋਰ ਸੁਣਾਓ ਜੀ?
ਹਾਂਜੀ।
ਹੋਰ ਸੁਨਾਓ ਜੀ, ਕੀ ਕਾਰ ਰੇ ਜੀ?
ਕੁੱਸ਼ ਨੀ ਜੀ, ਬਾੱਸ ਬੈਠੇ ਸੀ, ਕਾੰਮ-ਕੁਮ ਕਾਰਕੇ।
ਠੀਕ ਐ ਜੀ ਬੋਤ ਵਦੀਆ ਫੇਰ ਤਾਂ ਚਲੋ ਵੈਲੇ ਹੋਗੇ ਟਾਈਮ ਨਾਲ ਤੂਸੀ।
ਹਾਂਜੀ।
ਟਾਈਮ ਨਾਲ ਵੈਲੇ ਹੋਗੇ ਮੈਂ ਕੇਆ?
ਹਾਂਜੀ-ਹਾਂਜੀ ਛੁੱਟੀਆਂ ਐ ਨਾ ਫਿਰ ਬੱਚੇਆਂ ਦੀਆਂ, ਫੇਰ ਟੈਮ ਸਿਰ ਵੈਲੇ ਹੋ ਜਾਨੇ ਆਂ।
ਹਾਂਜੀ, ਬਿਲਕੁਲ ਜੀ ਬੱਚੇ, ਬੱਚੇਆਂ ਕਾਰਕੇ ਤਾਂ ਬਾੱਸ ਐਂਈ ਐ। ਹਾਂਜੀ। ਹੋਰ ਸੁਨਾਓ ਜੀ, ਹੋਰ ਤੂਸੀ ਦਾੱਸ ਸਕਦੇ ਓ ਤੂਆਡਾ ਮੋਬਾਇਲ ਬਾਰੇ ਕੀ ਵਿਚਾਰ ਐ ਜੀ?
ਹਾਂਜੀ, ਦੇਖੋ ਮੋਬਾਇਲ ਦੇ ਕੁੱਛ ਮਤਲਬ ਫਾਏ ਐਡਵਾਂਟੇਜ ਵੀ ਨੇ, ਤੇ ਡਿਸਐਡਵਾਂਟੇਜ ਵੀ ਨੇ। ਕਿਉਂਕਿ ਅ ਹੁਨ ਦੇਖੋ ਜਿੱਦਾਂ ਮੋਬਾਇਲ ਆ ਗੇਆ ਤੇ ਸਾਨੂ ਸਾਡੀ ਲਾਈਫ ਕਿੰਨੀ ਈਜ਼ੀ ਹੋਗੀ ਐ ਓਦਾਂ। ਓਨਲਾਈਨ ਸ਼ੋਪਿੰਗ ਜਿੱਦਾ, ਹੁਨ ਧੁੱਪੇ ਨੀ ਜਾਣਾ ਪੈਂਦਾ, ਇੰਨਾ ਰਾੱਸ਼ ਹੈ ਅੱਜ-ਕੱਲ। ਫਿਰ ਔਨਲਾਈਨ ਸ਼ੋਪਿੰਗ ਈਜ਼ੀ ਹੋ ਗੀ ਆ, ਫੇਰ ਉਸ ਤੋਂ ਬਾਦ ਵਿੱਚ ਜਿੱਦਾਂ ਹੁਨ ਬਲਿੰਕਿਟ ਵਗੈਰਾ ਤੁਹਾਨੂੰ ਘਰ ਬੈਠੇ ਸਬਜ਼ੀਆਂ ਤੱਕ ਔਡਰ ਕਰ ਸਕਦੇ ਆ। ਤੇ ਇਹਦੇ ਐਡਵਾਂਟੇਜ ਵੀ ਹੈ ਹੁਣ ਡਿਸਐਡਵਾਂਟੇਜ ਤਾਂ ਬੱਚਿਆਂ ਲਈ ਹੀ ਹੈ। ਜਿਹੜੇ ਬੱਚੇ ਮਤਲਬ ਫੋਨ ਛੱਡਦੇ ਹੀ ਨੀ ਆ। ਯੂਜ਼ ਕਰਦੇ ਰਹਿੰਦੇ। ਉਹਨਾਂ ਦੀ ਆਈਜ਼
ਸਾਰੇ ਨਾਲ ਵੱਡੀ ਡਿਸਐਡਵਾਂਟੇ। ਬੱਚਿਆਂ ਲਈ ਕਿਉਂਕਿ ਬੱਚਿਆਂ ਦੇ ਦਿਮਾਗ ਹੀ ਖ਼ਰਾਬ ਕਰ ਰਿਹਾ। ਫੋਨ ਤੇ ਬੱਚੇ ਛੱਡਦੇ ਹੀ ਨਹੀਂ ਹੈ। ਫੋਨ ਸਟਾਰਟ ਹੋ ਜਾਣ ਸ਼ੋਰਟਸ ਦੇਖਦੇ ਰਹਿੰਦੇ। ਦੇਖਦੇ ਰਹਿੰਦੇ ਆ। ਤੇ ਬੱਚਿਆਂ ਦਾ ਦਿਮਾਗ ਖ਼ਰਾਬ ਹੋ ਰਿਹਾ। ਪੜ੍ਹਾਈ ਵੱਲ ਨਹੀਂ ਧਿਆਨ ਦਿੰਦੇ। ਗੱਲ ਨੀ ਮੰਨਣੀ। ਬੱਚਿਆਂ ਨੇ ਹਾਂਜੀ, ਪੇਰੈਂਟਸ ਦੀ ਬੜਾ ਫ਼ਰਕ ਪੈ ਗਿਆ। ਹੁਣ
ਦੇਖੋ ਜਿੱਦਾਂ ਹੁਣ ਕੀ ਪਤਾ ਹੀ ਆ। ਹੁਣ ਜਿੱਦਾਂ ਸਮਝ ਲੋ, ਕਿ ਜਿੱਦਾਂ ਰੋਣ ਲੱਗ ਪੈਂਦੇ। ਰੋਟੀ ਖਾਣ ਲੱਗੀ ਵੀ ਕੱਲ ਬੱਚੇ ਫੋਨ ਮੰਗਦੇ, ਨੀ ਤੇ ਰੋਟੀ ਨੀ ਖਾਂਦੇ। ਹੁਣ, ਮੇਰੀ ਭੈਣ ਦਾ ਮੁੰਡਾ ਹੈਗਾ ਆ। ਉਹ ਉਦੋਂ ਤੱਕ ਰੋਟੀ ਨੀ ਖਾਂਦਾ ਜਦੋਂ ਤੱਕ ਕੀ ਕਹਿੰਦੇ ਫੋਨ ਨਾ ਦਿੰਦੇ ਹੋਈਏ। ਅਸੀ
ਪਰ, ਇਹ ਤਾਂ ਬਹੁਤ ਵੱਡੀ ਇਹ ਤਾਂ ਬਹੁਤ ਵੱਡੀ ਇੱਕ ਨੁਕਸਾਨ ਵਾਲੀ ਗੱਲ ਆ। ਬੱਚਿਆਂ ਲਈ। ਕਿਉਂਕਿ, ਇਸ ਤਰ੍ਹਾਂ ਕਰਕੇ ਨਾ ਬੱਚਿਆਂ ਦਾ ਜਿਵੇਂ ਆਪਾਂ ਖਾਣਾ ਖਾਂਦੇ ਹਾਂ। ਤੇ ਉਹ ਖਾਣਾ ਲੱਗਦਾ ਨੀ ਹੈ। ਬੱਚਿਆਂ ਨੂੰ ਕਿਉਂਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੈ। ਜੋ ਮਰਜ਼ੀ ਉਹਨਾਂ ਦੇ ਮੂੰਹ ਵਿੱਚ ਪਾਈ ਜਾਉ। ਫੂਨ ਦੇ ਕੇ ਤੁਸੀਂ ਜੋ ਮਰਜ਼ੀ ਖਵਾਈ ਜਾਓ। ਉਹ ਖਾਈ ਜਾਣਗੇ। ਉਹਨਾਂ ਨੂੰ ਨਾ ਕਿਸੇ ਚੀਜ਼ ਦਾ ਟੇਸਟ ਪਤਾ ਲੱਗਣਾ, ਨਾ ਉਹਨਾਂ ਦਾ ਇਹ ਪਤਾ ਲੱਗਣਾ, ਕਿ ਅਸੀਂ ਖਾਧਾ ਹੈ। ਕਿ ਉਹ ਕੀ ਚੀਜ਼ ਆ ਹੈ। ਕੀ ਹੈ ਕੀ ਨਹੀਂ ਖਵਾਈ। ਫ਼ੋਨ ਦੇ ਵਿੱਚ ਉਹਨਾਂ ਨੂੰ ਕੁੱਛ ਵੀ ਨੀ ਪਤਾ ਲੱਗਦਾ। ਠੀਕ ਤਰੀਕੇ ਡਾਇਜੈਸਟ ਵੀ ਨਹੀਂ ਹੁੰਦਾ। ਬੱਚਿਆਂ ਦੇ ਬਹੁਤ ਜ਼ਿਆਦਾ ਦਾ ਬਹੁਤ ਜਿਆਦਾ ਨੁਕਸਾਨ ਹੈ। ਇਸ ਚੀਜ਼ ਦਾ
ਨੁਕਸਾਨ ਹੀ ਹੈ। ਇਹਦਾ ਮਤਲਬ ਕੀ ਹੁਣ ਦੇਖੋ ਅਹ ਆਪਾਂ ਜਿੱਦਾਂ, ਹੁਣ ਸਾਨੂੰ ਕਹਿੰਦੇ ਆ ਕਿ ਫੋਨ ਦੇਖਦੇ ਹੋਏ ਸਾਨੂੰ ਨਹੀਂ ਕੁੱਝ ਖਾਣਾ ਪੀਣਾ ਚਾਹੀਦਾ। ਪਰ, ਅੱਜ-ਕੱਲ ਅੱਜ ਕੱਲ ਛੋਟੇ ਬੱਚੇ ਛਡੋ ਵੱਡੇ ਨੀ ਛੱਡਦੇ ਤਾਰਕ ਮਹਿ
ਬਿਲਕੁਲ ਜੀ, ਬਿਲਕੁਲ-ਬਿਲਕੁਲ ਜੀ ਬਿਲਕੁਲ। ਪਹਿਲਾਂ ਤਾਂ ਵੱਡਿਆਂ ਨੂੰ ਉਹੀ ਹੈ। ਨਾ ਪਹਿਲਾਂ ਪਹਿਲਾਂ ਤਾਂ ਵੱਡਿਆਂ ਨੂੰ ਹਟਣਾ ਚਾਹੀਦਾ। ਜੇ ਵੱਡੇ ਹੀ ਨਹੀਂ ਹਟਣਗੇ। ਵੱਡਿਆਂ ਨੂੰ ਦੇਖ ਕੇ ਕਹਿਣਗੇ, ਬੱਚੇ ਕਿ ਇਹ ਤਾਂ, ਚਲਾਈ ਜਾਂਦੇ ਆ। ਤੁਸੀਂ ਸਾਨੂੰ ਰੋਕ ਰਹੇ ਜੇ
ਹਾਂਜੀ, ਹੁਣ ਤੁਸੀਂ ਆਹ ਵੇਖ ਲਓ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਜਿੱਦਾਂ ਮੁੰਡੇ ਨੇ ਕੁੜੀਆਂ ਵੀ ਨੀ ਘੱਟ ਵੈਸੇ। ਪਰ, ਮੁੰਡੇ ਜਿੱਦਾਂ ਹੁਣ ਗੇਮਾਂ ਛੱਡਦੇ ਹੀ ਨੀ ਹੈ ਟਵਟੀ ਫੋਰ ਸੈਵਨ ਉਹਨਾਂ ਨੂੰ ਭਾਵੇਂ, ਗੇਮਾਂ ਖਡਵਾਲੋ ਤੁਸੀਂ
ਬਿਲਕੁਲ ਜੀ, ਬਿਲਕੁਲ। ਉਹ ਆਪਾਂ ਕਿੰਨੇ ਦੇਖ ਰਹੇ ਹਾਂ। ਅੱਜ-ਕੱਲ੍ਹ ਚਾਂਸ ਹੋ ਰਹੇ ਹੈ। ਕਿ ਬੱਚੇ ਜਿਹੜੇ ਗੇਮਾਂ ਖੇਡ-ਖੇਡ ਇਹ ਤੇ ਕੀ ਹੋ ਰਿਹਾ। ਬੱਚਿਆਂ ਦੇ ਦਿਮਾਗ-ਦਿਮਾਗ ਦਾ ਸੰਤੁਲਨ ਹੀ
ਕਈ, ਬੱਚੇ ਤਾਂ ਗੇਮਾਂ ਖੇਡ-ਖੇਡ ਕੇ ਪਾਗਲ ਹੋ ਚੱਲੇ ਆ।
ਹਾਂਜੀ, ਦਿਮਾਗੀ ਸੰਤੁਲਨ ਖ਼ਰਾਬ ਹੋ ਰਿਹਾ। ਉਹਨਾਂ ਦਾ
ਹਾਂਜੀ।
ਕਈ, ਤਾਂ ਇੱਥੋਂ ਤੀਕਰ ਹੈ। ਕਿ ਕਈ ਤਾਂ ਸੁੂਸਾਈਡ ਤੱਕ ਕਰ ਰਹੇ ਹੈ।
ਹਾਂਜੀ, ਉਹ ਗੇਮ ਚੱਲੀ ਤੇ ਸੀ। ਬਲੂ ਵੇਲ ਬਲੂ ਵੇਲ ਗੇਮ ਚੱਲੀ ਤਾਂ ਸੀ। ਉਹਨਾ ਹੋਇਆ ਹੀ ਆ ਮਤਲਬ ਕਿੰਨਾ ਫਿਰ ਉਹਨੂੰ ਬੈਨ ਹੀ ਕਰ ਦਿੱਤਾ ਗਿਆ। ਹੁਣ
ਹਾਂਜੀ, ਬਹੁਤ ਤਰ੍ਹਾਂ ਦੀਆਂ ਗੇਮਾਂ ਜੀ ਐਵੇਂ ਦੀਆਂ ਜਿਹੜੀਆਂ ਕਿ ਨੁਕਸਾਨਦਾਇਕ ਨੇ ਕਿ ਬੱਚੇ ਚਲਾਉਂਦੇ ਨੇ, ਤੇ ਕਈ ਵਾਰ ਆਪਣੀ ਪਰਸਨਲ ਇਨਫੋਰਮੇਸ਼ਨ ਪਾ ਦਿੰਦੇ ਹੈ। ਤੇ, ਕਿੰਨਾ ਨੁਕਸਾਨ ਹੋ ਜਾਂਦਾ। ਉਹਦੇ ਨਾਲ
ਜਿੱਦਾਂ ਜੇ ਆਪਾਂ ਕਹੀਏ ਕਿ ਹੁਣ ਜਿੱਦਾਂ ਏ ਤੇ ਹੁਣ ਇਦੇ ਮਤਲਬ ਘਿ ਓ ਆ ਪਰ ਇਦੇ ਹੁਣ ਏ ਵੀ ਤਾਂ ਹੈਗੇ ਆ ਹੁ ਜਿੱਦਾਂ ਸਾਨੂੰ ਸਾਡਾ ਇਦੇ ਤੇ ਬਣਿਆ ਹੁੰਦਾ ਬੈਂਕ ਅਕਾਊਂਟ ਵਗੈਰਾ, ਪੇਟੀਐਮ ਵਗੈਰਾ ਸਾਨੂੰ ਬਾਰ ਨੀ ਜਾਣਾ ਪੈਂਦਾ ਨਈ ਤੇ ਪੈਲਾਂ ਬੈਂਕਾਂ ਚ ਤਾਨੂੰ ਪਤਾ ਈ ਬੈਂਕ ਚ ਕਿੜਾ ਕੋਈ ਅੱਜ ਗੱਲ ਸੁਣਦਾ ਆ। ਹੁਣ ਅਪ
ਹਾਂਜੀ। ਫਾਇਦੇ ਤਾ ਹੈਗੇ ਆ ਬਿਲਕੁਲ ਜੀ ਫਾਇਦੇ ਵੀ ਹੈਗੇ ਆ ਏ ਨੀ ਆਪਾਂ ਕੈਂਦੇ ਫ਼ਾਇਦੇ ਨਈ ਹੇਗੇ। ਪਰ ਬੱਚਿਆਂ ਲਈ ਇਸ ਚੀਜ਼ ਦਾ ਏਨਾ ਜ਼ਿਆਦਾ ਨੁਕਸਾਨ ਹੋ ਗਿਆ ਏ ਇਨਾਂ ਨੂੰ ਰੋਕੋ ਏ ਰੁਕਦੇ ਨੀ। ਇਨਾਂ ਲਈ ਤੇ ਏ -ਏ ਤੇ ਇੱਕ ਜਿਵੇਂ ਕਹਿ ਲਓ ਰੱਬ ਹੀ ਆ ਗਿਆ ਕਿਉਂਕਿ ਅੱਜ-ਕੱਲ ਦਾ ਟਾਈਮ ਨਾ ਕੁਛ ਇਸ ਤਰ੍ਹਾਂ ਦਾ ਹੋ ਗਿਆ ਕਿ ਪੇਰੈਂਟਸ ਕੋਲ ਟਾਈਮ ਨਈ ਬੱਚਿਆਂ ਲਈ
ਦੇਖੋ ਹੁਣ ਜਿੱਦਾਂ ਹੁਣ ਜੋ ਪੇਰੈਂਟਸ ਜਿਦੇ ਛੋਟੇ ਬੱਚੇ ਬੱਚੇ ਆ ਓ ਤਾਂ ਹੁਣ ਉਹੀ ਕਰਦੇ ਆ ਜਿੱਦਾਂ ਹੁਣ ਮੇਰੀ ਭੈਣ ਦਾ ਮੁੰਡਾ ਨਾ ਹੁਣ ਓ ਉਹੀ ਕਰਦਾ ਜੋ ਅਸੀਂ ਕਰਦੇ ਆਂ। ਅਸੀਂ ਫੇਰ ਵੀ ਮਤਲਬ ਫੋਨ ਵਗੈਰਾ ਕਿੰਨਾ ਘੱਟ ਯੂਜ ਕਰਨ ਦੀ ਕੋਸ਼ਿਸ਼ ਕਰਦੇ ਆਂ। ਓਦੇ ਸਾਮਣੇ ਪਰ ਫੇਰ ਵੀ ਓ ਨਾ ਹੁਣ ਜਿੱਦਾਂ ਮਤਲਬ ਕਿ ਫੋਰਨ ਸੀਗੇ ਤੇ ਓ ਫੋਨ ਦੇ ਦਿੰਦੇ ਹੁੰਦੇ ਸੀ ਤੇ ਫਿਰ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦੇ ਸੀ। ਤੇ ਹੁਣ ਪੈਲੀ ਗੱਲ ਤਾਂ ਮੈਂ ਹੈਰਾਨ ਹੁੰਦੀ ਆਂ ਤਿੰਨ-ਚਾਰ ਸਾਲ ਦਾ ਤੇ ਫੋਨ ਏਦਾਂ ਚਲਾਂਦਾ ਐ। ਮੇ ਤੋਂ ਵੀ ਵਧੀਆ ਫੋਨ ਚਲਾ ਲੈਂਦਾ।
ਬਿਲਕੁਲ ਓਹੀ ਤਾ ਮੈਂ ਕੈ ਰੀ ਆਂ ਕਿ ਅੱਜ-ਕੱਲ ਬੱਚ ਏ ਜਿਵੇਂ ਜੰਮਦੇ ਬੱਚੇ ਨੂੰ ਈ ਫੋਨ ਫੜਾ ਦੋ ਨਾ ਤੇ ਓ ਓਥੇ ਈ ਟਿੱਕਕੇ ਬੈਠ ਜਾਂਦਾ ਉਨੂੰ ਏ ਨੀ ਹਾਂ ਕਿ ਕਿ ਹਾਂ ਮੇਰੀ ਮਦਰ ਮੇਰੇ ਕੋਲ ਹੈਗੀ ਐ ਮੇਰੀ ਮਾਂ ਕੋਲ ਬੈਠੀ ਆ ਜਾਂ ਨਈ ਬੈਠੀ ਆ। ਫਿਰ ਬੱਚੇ ਨੂੰ ਕੋਈ ਫ਼ਰਕ ਨਈ ਕਿਸੇ ਤਰੀਕੇ ਦਾ।
ਫਰਕ ਓ ਪੈਣਾ ਮਤਲਬ ਪੈਣਾ ਵੀ ਕਿੱਦਾਂ ਆ ਤੁਹੀ ਖੁਦ ਵੇਖੋ ਨਾ ਮਤਲਬ ਕਿ ਹੁਣ ਜਦੋਂ ਅਸੀਂ ਫੋਨ ਦੇ ਈ ਦੇਣੇ ਆ ਸਾਨੂੰ ਈ ਨੀ ਕੋਈ ਫ਼ਰਕ ਪੈਣਾ ਕਿ ਓ ਫੂਨ ਆ ਬੱਚੇ ਕੋਲ ਤਾਂ ਫੇਰ ਬੱਚੇ ਨੂੰ ਕੀ ਹੋਣਾ ਜਦ ਅਸੀਂ ਬੱਚੇ ਵੱਲ ਖੁਦ ਹੀ ਨੀ ਧਿਆਨ ਦੇਣਾ।
ਬਿਲਕੁਲ ਜੀ ਬਿਲਕੁਲ ਸਈ। ਜਾਂਦਾ ਕਿਉਂਕਿ ਅੱਜ-ਕੱਲ ਦਾ ਟਾਈਮ ਐ ਕਿ ਵਰਕਿੰਗ ਨੇ ਅੱਜ-ਕਲ ਜਿਹੜੀਆਂ ਮਾਵਾਂ ਨੇ ਓ ਵੀ ਕੰਮ ਕਾਰ ਵਿਚ ਲੱਗੀਆਂ ਰੈਂਦੀਆਂ ਜਿਵੇਂ ਕੋਈ ਜੋਬ ਕਰਦੀ ਆ ਹਨਾ ਤੇ ਉਨੂੰ ਅਹ ਫੇਰ ਓ ਜੋਬ ਤੋਂ ਥੱਕ ਹਾਰ ਕੇ ਘਰੇ ਆਂਦੀ ਆ ਤੇ ਆ ਕੇ ਆਪਣੇ ਘਰ ਦਾ ਕੰਮ ਫੇਰ ਬੱਚਿਆਂ ਵੱਲ ਫੇਰ ਦੇਖਣਾ। ਤੇ ਇਸ-ਇਸ ਕਰਕੇ ਬੱਚੇ ਥੋੜੇ ਜੇ ਹੋ ਜਾਂਦੇ ਆ ਮੋਬਾਈਲਾਂ ਵੱਲ ਜ਼ਿਆਦਾ
ਦੇਖੋ ਜਿੱਦਾਂ ਲਾਈਫ ਥੋੜੀ ਬੌਤੀ ਮਤਲਬ ਜਿੱਦਾਂ ਕੈਂਦੇ ਆ ਨਾ ਬਿਜ਼ੀ ਹੋ ਗਈ ਬਿਜੀ ਫੋਨ ਨੇ ਕੀਤੀ ਆ। ਹੁਣ ਦੇਖੋ ਕੋਈ ਆਂਦਾ ਆ ਪੈਲਾਂ ਤਾਂ ਅਸੀ ਸਾਰੇ ਜਾਣੇ ਹੁਣ ਅਸੀਂ ਆਪਣੀ ਗੱਲ ਕਰਿਏ ਸਾਰੇ ਜਾਣੇ ਪੈਲਾਂ ਕੱਠੇ ਬੈਠ ਜਨਈ ਜਦੋਂ ਰਿ ਰਿਲੇਟਿਵ ਆਂਦੇ ਸੀ। ਹਜੇ ਵੀ ਫਿਲਹਾਲ ਸਾਡੀ ਫੈਮਿਲੀ ਚ ਤਾਂ ਹਜੇ ਵੀ ਕੱਠੇ ਬੈਠਦੇ ਆ। ਪਰ ਫੇਰ ਵੀ ਕਿਤੇ-ਕਿਤੇ ਹੁੰਦਾ ਆ ਨੀ ਸਾਡੇ ਤੋਂ ਤਾਂ ਬੈਠਦੇ ਹੁਣ ਜਿੱਦ ਅਸੀਂ ਬਾਹਰ ਕਿਸੇ ਦਾ ਵੇਖਦੇ ਆ ਨਾ ਤੇ ਮੈਂ ਵੇਖਦੀ ਹੁੰਨੀ ਆ ਕਿ ਮਤਲਬ ਕਿ ਲੋਕ ਸਾਰੇ ਫੋਨ ਚ ਵੜੇ ਹੁੰਦੇ ਆ ਕਿਸੇ ਨੂੰ ਨੀ ਹੁੰਦਾ ਕਿ ਕੱਠੇ ਬੈਠੇ ਆ ਜਿੱਦਾਂ ਪੈਲਾਂ ਗੇਮਾਂ-ਗੂਮਾਂ ਖੇਡਦੇ ਸੀ, ਜਦੋਂ ਕਜ਼ਨ ਵਗੈਰਾ ਕੱਠੇ ਹੁੰਦੇ ਸਨ ਹੁਣ ਤ ਕੱਲ ਕੋਈ ਵੀ ਨੀ ਇੱਦਾਂ ਕਰਦਾ।
ਏਦ ਈ ਐ, ਹੁਣ ਅੱਜ-ਕੱਲ੍ਹ ਯੂਗ ਈ ਮੋਬਾਇਲ ਦਾ ਆ ਗਿਆ ਤੇ ਹੁਣ ਗੇਮਾਂ ਰਈਆਂ ਈ ਨੀ ਹੁਣ, ਤਾ ਮੋਬਾਇਲ ਦੀਆਂ ਗੇਮਾਂ ਰੈ ਗੀਆਂ। ਦੀਆ ਫਿਜ਼ਕਲ ਗੇਮਾਂ ਓ ਤਾਂ ਖਤਮ ਹੋ ਗੀਆਂ ਜੀ।
ਹੁਣ ਜਿੱਦਾਂ ਦੇਖੋ, ਫੋਨ ਦਾ ਓ ਵੀ ਤਾਂ ਹੈਗਾ ਨਾ ਜਿੱਦਾ ਕੋਈ ਬਾਰ ਰੈੰਦਾ ਆ। ਹੁਣ ਜੇ ਮੋਬਾਇਲ ਨਾ ਹੋਣ ਤੇ ਫੇਰ ਅਸ ਜੇੜੇ ਓ ਬਾਰ ਗਏ ਐ ਸਾਡੇ ਤੋਂ ਏਨੀ-ਏਨੀ ਦੂਰ ਫੇਰ ਅਸੀਂ ਔਨਾਂ ਨਾਲ ਕੋਲ ਕਿੱਦਾਂ ਕਰਾਂਗੇ? ਵੀਡੀਓ ਕਾੱਲ ਹੋ ਜਾਂਦੀ ਆ, ਵੋਇਸ ਕੋਲ ਵੋਇਸ ਕੋਲ ਤਾਂ, ਚਲੋ ਪੈਲਾਂ ਵੀ ਹੋ ਜਾਂਦੀ ਹੀ, ਵੀਡੀਓ ਕੋਲ ਨਾਲ ਮਤਲਬ ਬੰਦੇ ਨੂੰ ਇੱਕ ਓਹ ਮਿਲ ਜਾਂਦੈ ਨਾ, ਸੈਟਿਸਫੈਕਸ਼ਨ, ਕਿ ਹਾਂ, ਅਗਲਾ ਬੰਦਾ ਸਹੀ ਐ। ਦੇਖ ਲੈਂਣੇ ਆਂ, ਇੱਕ ਦੂਸਰੇ ਨੂੰ। ਹੁਣ, ਇੱਕ-ਦੂਸਰੇ ਨੂੰ ਫੋਟੋਆਂ ਸੈਂਡ ਕਰ ਲੈਂਣੇ ਆ, ਕੋਈ ਡਾਕੂਮੈਂਟ ਰੈ ਜੇ ਘਰੇ, ਤੇ ਜੇ ਓਹ ਫੋਟੋ ਨਾ ਚੱਲਦਾ ਹੋਵੇ ਪ੍ਰਿੰਟ ਆਊਟ ਕਰਵਾ ਸਕਦੇ ਆਂ, ਏਹਦੇ ਓ ਵੀ ਤੇ ਕਿੰਨੇ ਹੈਗੇ ਆ, ਅਡਵਾਂਟੇਜ ਵੀ ਬੋਤ ਹੈਗੇ ਈ ਯਾ, ਪਰ ਓਦੋਂ ਜੇੜੇ ਬੱਚੇ ਆ, ਹੁਣ ਓਹ ਪੇਰੈਂਟਸ ਦਾ ਹੋਣਾ ਚਾਈਦੈ ਕੰਟਰੋਲ।
ਨੀ ਕੀ, ਐਡਵਾਂਨ ਤੇਜ ਨੀ ਹੈਗੇ, ਪਰ ਸਾਈਡ ਇਫੈਕਟ ਵੀ ਹੈ ਬੇ, ਮੇਰੇ ਹਿਸਾਬ ਨਾਲ ਸਾਈਡ ਇਫੈਕਟ ਜੈਦਾ ਹੋ ਰੇ ਐ। ਕਿਉਂਕਿ, ਅੱਜ-ਕੱਲ੍ਹ ਜੇੜੀਆਂ ਦੇਖੋ, ਹੁਣ ਟ੍ਰਾਂਜੈਕਸ਼ਨ ਹੁੰਦੀਆਂ, ਬੈਂਕਾਂ ਦੀਆਂ ਤੁਸੀਂ ਏਹ ਦੇਖੋ। ਕਿੰਨੀਆਂ ਅੱਜ-ਕੱਲ੍ਹ ਓਹ ਹੋ ਰਿਐ ਐਣ ਦੇ ਵਿਚ, ਕਿੰਨਾ ਘੱਪਲਾ ਹੋ ਰਿਐ, ਅ ਟ੍ਰਾਂਜੈਕਸ਼ਨ ਦਾ। ਹੈਨਾ, ਅਹ ਮਤਲਬ ਲਗਾ ਕੇ ਚੱਲੋ, ਆਪਾਂ ਕਿਸੇ ਨੂੰ ਚਲੋ ਕੋਈ ਅਨਨੋਨ ਬੰਦਾ, ਓਹਨੇ ਦੂਸਰੇ ਬੰਦੇ ਨੂੰ ਓ ਦੇ ਦਿੱਤਾ, ਹਨਾ ਅਪਣਾ ਅਹ, ਕੀ ਕੈੰਦੇ ਐ, ਟਾਂਜੈਕਸ਼ਨ ਕਰਨੀ ਐ ਹੈਨਾ। ਓਹਨੇ ਔ ਟੀ ਪੀ ਮੰਗ ਲਿਆ, ਤੁਸੀਂ ਜੇ ਬੰਦੇ ਨੇ ਓ ਟੀ ਪੀ ਦੇ ਦਿੱਤਾ ਤੇ ਕੀਅ ਕੀ ਹਾਲ ਹੋ ਜਾਂਦਾ। ਕਿੰਨੇ ਆਪਾਂ ਨਿਊਜ਼ ਸੁਣਦੇ ਆ, ਕੀ ਅੱਜ-ਕੱਲ ਹੋ ਰਿਆ।
ਹੂੰ, ਹੂੰ ਹੁਣ ਦੇਖੋ, ਜਿੱਦਾਂ ਨਾ ਅਹ ਏਦੇ ਡਿਸਐਡਵਾਂਟੇਜ ਤੇ ਜੈਦਾ, ਐਡਵਾਂਟੇਜ ਮਤਲਬ ਮਾੜੇ ਮੋਟੇ ਆ, ਜਿੱਦਾਂ ਹੁਨ ਘਰੋਂ ਬਾਰ ਨੀ ਜਾਣਾ ਪੈਂਦਾ, ਬੈਂਕਾ ਚ ਧੱਕੇ ਨੀ ਖਾਣੇ ਪੈਂਦੇ, ਬੈਂਕ ਵਾਲੇ ਕੇੜਾ ਸੁਣਦੇ ਆ, ਜਦ ਬੈਂਕ ਵਾਲੇ ਚਗੇ ਹੋਣ, ਓਹ ਕੇੜਾ ਸੁਣਦੇ ਆ ਕਿਸੇ ਨੂੰ, ਓਹ ਵੀ ਨੀ ਸੁਣਦੇ। ਹੁਣ ਆਪਾਂ, ਕੱਲ ਪਰਸੋਂ ਹੀ ਗਏ ਸੀਗੇ, ਇੰਨਾ ਅਸੀਂ ਮਤਲਬ ਹੋਏ ਅਨਾ ਖਜ ਜਲਖ਼ਵਾਰ ਦੱਸ ਨੀ ਸਕਦੇ, ਸਿਰਫ ਕੀ ਕਰਾਨ, ਇੱਕ ਸਿਰਫ ਬੈਂਕ ਚ ਏ ਦੇਖਣ ਗਏ ਸੀਗੇ ਕਿ ਜਿੱਦਾਂ ਓਨੂੰ ਪਤਾ ਨੀ, ਕੋਈ ਪੈਨਸ਼ਨ ਆਈ ਸੀ, ਬਸ ਓ ਵੇਖਣ ਗਏ ਸੀਗੇ, ਕਿ ਓਹ ਕਢੋਣੀ ਆ। ਓਨਾਂ ਨੇ ਸਾਨੂੰ ਘੱਟੋ-ਘੱਟ ਵੀ, ਸਿਰਫ ਇੱਕ ਪੈਨਸ਼ਨ ਕਢਾ, ਇੱਕ ਮਤਲਬ ਪੈਸੇ ਕਢਾਣ ਈ ਗਏ ਸੀ ਅਸੀਂ। ਪੈਸੇ ਕਢਾਣ ਲੀਏ ਵੀ ਸਾਡਾ, ਕਮ ਸੇ ਕਮ ਓਨਾਂ ਨੇ, ਇੱਕ ਯਾ ਦੋ ਘੰਟਾ ਭੰਨਿਆ।
ਸੁਣਦੇ ਈ ਨੀ ਯੈ, ਜੇੜੇ ਬੰਦੇ ਪਿ ਛੋ ਆੰਦੇ ਐ, ਸਿਪਾਰਸ਼ਾਂ ਪਵਾ ਕੇ, ਓਨਾ ਨੂੰ ਪੈਲਾਂ ਕਰੀ ਜਾਂਦੇ, ਔਨਾਂ ਦਾ ਕੰਮ ਤੇ ਜਿੜੇ ਹ ਕਡੇ ਵੰਗੇ ਦੋ-ਦੋ ਘੰਟਿਆਂ ਲਾਈਨਾਂ ਚ ਖੜੇ ਉਹ, ਖੜੇ ਰੈਣ, ਫੇਰ ਜੇ ਅੱਗੇ ਕੋ ਕਿ
ਕੁਲ ਗੱਲ ਤੁਆਡੀ ਸਹੀ ਐ, ਮਤਲਬ ਅਹ ਚਲੋ ਠੀਕ ਹੈ, ਬੀ ਲਾਈਨਾਂ ਵਿੱਚ ਲੱਗਣ ਨਾਲ ਚੰਗਾ ਬੰਦਾ ਪਰ ਜੇੜਾ ਬੰਦਾ ਅੰਜਾਨ ਐ, ਜਿਨੂੰ ਕੋਛ ਕਰਨਾ ਹੀ ਨੀ ਆੰਦਾ, ਓਹ ਵਿਚਾਰਾ ਕਿਵੇਂ ਚਲਾਏਗਾ, ਏਸ ਚੀਜ਼। ਓੰਦੇ ਲਈ ਤੇ ਸਾਈਡ ਈਫੈਕਟ ਹੋ ਗਿਆ ਨਾ, ਓੰਗ ਤਾਂ ਫਿਜੀਕਲੀ ਜਾ ਕੇ ਲੈਕੇ ਔਣਾ ਈ ਪੈਣਾ ਆਪਣਾ।
ਓ ਤਾਂ ਹੋ ਗਿਆ। ਪਰ ਹੁਣ, ਠੀਕ ਆ, ਮਤਲਬ ਔਨਲਾਈਨ ਸ਼ੋਪਿੰਗ ਵੀ ਵਧੀਆ ਐ, ਕਈ ਓਥੇ ਵੀ ਫਰੋਡ ਹੁੰਦੇ ਆ। ਪਰ ਠੀਕ ਐ, ਥੋੜ੍ਹੀ-ਬੋਤੀ ਤੇ ਏਨਾ ਲਾਈਫ ਈਜ਼ੀ ਹੋਈ ਆ, ਮਤਲਬ ਔਖੀ ਵੀ ਹੋਈ, ਔਖੀ ਜੈਦਾ ਹੋਈ ਆ ਪਰ ਈਜ਼ੀ ਵੀ ਤੇ ਕਾਫ਼ੀ ਹੋ ਗ ਗੀ ਆ, ਹੁਣ ਕਿਤੇ ਬਾਰ ਨੀ ਜਾਣਾ ਪੈਂਦਾ, ਅਸੀਂ ਘਰੇ ਰੈ ਕੇ ਵੀ ਕੁੱਛ ਕਰ ਸਕਦੇ, ਇੰਨੀ ਗਰਮੀ ਆ। ਇੰਨਾ ਤਾਂ ਟਰੈਫਿਕ ਹੁੰਦਾ ਏ। ਅੱਜ-ਕੱਲ੍ਹ ਤਾਂ ਲੋਕੀ ਦੇਖਦੇ ਵੀ ਨੀ ਐ, ਪਤਾ ਹੀ ਐ ਤਾਨੂੰ ਕਿੱਦਾਂ ਚਲਾੰਦੇ ਆ, ਸਾਰਾ ਕੁੱਛ ਬਾਈਕ ਈਕ ਵਗੈਰਾ। ਤੇ ਕੋਈ ਇੱਧਰ ਟੱਕਰ ਮਾਰ ਕੇ ਚੱਲ ਜਾਂਦਾ ਕੋਈ ਤ ਪੁੱਛਦਾ ਵੀ ਹੈ ਨੀ, ਕਿ ਅਗਲੇ ਬੰਦੇ ਨੂੰ ਚਾਕੀ ਲਈਏ, ਕੁੱਛ ਪੱਟ ਟੀ ਕਰਾ ਦੀਏ, ਕੋਛੀ ਕੱਰਦੀਏ, ਪੋਛੀ ਲਈਏ, ਕਿ ਲੱਗੀ ਤੇ ਨੀ ਐ। ਮਾਰ-ਮੂਰ ਅਗਾਂਹ ਜਾਂਦੇ ਐ। ਤੇ ਘਰ ਦੇ ਤਾਂ ਫਿਰ ਤਾਨੂੰ ਪਤਾ ਭੇਜਦੇ ਘੱਟ ਵੱਧ ਈ ਆ, ਕਿ ਘਰੋਂ ਨਿਕਲੋ ਈ ਨਾ।
ਬਿਲਕੁਲ-ਬਿਲਕੁਲ, ਸਹੀ ਗੱਲ ਐ ਜੀ, ਸਹੀ ਗੱਲ ਐ।
ਹੁਣ ਦੇਖੋ, ਹੁਣ ਆਪਾਂ, ਕਿੱਦਾਂ ਕਿੰਨੀ ਵਧੀਆ ਗੱਲ ਕਰ ਪਾ ਰਹੇ ਹਾਂ? ਏਦਾਂ ਆਪਾਂ ਕਰ ਪਾਉਣੀ ਸੀ।
ਉਹ ਤਾਂ ਹੈਗਾ ਹੀ ਜੀ, ਫ਼ਾਇਦੇ ਹੈਗੇ ਆ।
ਹਮ-ਹਮ। ਫਾਇਦਾ ਤਾਂ ਬਹੁਤ ਨੇ ਇਹਦੇ ਮਤਲਬ ਡਿਸ ਐਡਵਾਂਟੇਜ ਜ਼ਿਆਦਾ ਹੈ ਪਰ ਦੇਖਦੀ ਹਾਂ ਕਿ ਜਿੱਦਾਂ ਹਾਨੂੰ ਸਾ ਆਈਸ ਤੇ ਬੋਤਾ ਇਫੈਕਟ ਕਰਦਾ ਨਾ ਇਹ‌
ਹਾਂਜੀ ਬਿਲਕੁਲ ਆਈਜ਼ ਤੇ ਬੋਤ ਇਫੈਕਟ ਕਰਦਾ ਉਵੇਂ ਦਿਮਾਗ ਦਾ ਸੰਤੁਲਨ ਵੀ ਬੜਾ ਖ਼ਰਾਬ ਹੋ ਜਾਂਦਾ ਜੇ। ਆਪਾਂ ਨੂੰ ਜਿਆਦਾ ਦੇਖਣ ਲੱਗ ਪਈਏ ਹ ਹਾਂਜੀ ਹਾਂਜੀ ਹੁਣ ਅੱਜ ਕੱਲ੍ਹ ਬੱਚੇ ਆ ਬੱਚਿਆਂ ਵਿੱਚ ਕਿੰਨੀਆਂ ਬਿਮਾਰੀਆਂ ਚੱਲ ਪਈਆਂ ਏ ਡੀ ਐਚ ਡੀ ਚੱਲ ਪਈ ਆ ਆਪਾਂ
ਛੋਟੇ ਛੋਟ ਬੱਚਿਆਂ ਨੂੰ ਐਨਕਾ ਲੱਗੀਆਂ ਗੰਦੀਆਂ ਆ ਛੋਟੇ ਛੋਟੇ ਬੱਚਿਆਂ ਦੇ ਆਈਸ ਦੇ ਲੈਂਸ ਖਰਾਬ ਹੋੁੰਦੇ ਆ ਜਿਹੜੀਆਂ ਰੀਅਲ ਆਈਸ ਦਾ।
ਉਹੀ ਤੇ ਮੈਂ ਕੈ ਰਹੀ ਹਾਂ ਕਿ ਜਿਵੇਂ ਆਪਾਂ ਇੰਨੀਆਂ ਭਿਆਨਕ ਬਿਮਾਰੀਆਂ ਸੁਣੀਆਂ ਸੀ ਕਿ ਏ ਡੀ ਐਚ ਡੀ ਹੋ ਗਿਆ ਬੱਚੇ ਨੂੰ। ਟੋ ਓਜ਼ਮ ਹੋ ਗਿਆ ਓਟੀਜ਼ਮ ਹੋ ਗਿਆ ਕੁਛ ਵੀ ਨੀ ਹਾਂਜੀ ਠੀਕ ਹੈ ਜੀ ਆਪਾਂ ਕੱਲ ਗੱਲ ਕਰਦੇ ਹਾਂ ਜੀ ਹਾਂਜੀ ਹਾਂਜੀ ਮੈਨੂੰ ਵੀ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।